ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਕੀ ਹਾਲ ਹੈ?
ਬਸ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੋ
ਹਾਂਜੀ ਮੈਂ ਵੀ ਵਧਿਆ ਤੁਸੀਂ ਕਿੱਥੇ ਆ ਕੇ ਗੱਲ ਕਰ ਰਹੇ ਹੋ ਤੁਹਾਡੀ ਆਵਾਜ਼ ਬਹੁਤ ਗੂੰਜ ਕਮਰੇ ਚ ਹੋ
ਹਾਂ ਹਾਂ ਕਮਰੇ ਚ ਆ ਗੂੰਜ ਰਹੀ ਹੈ ਆਵਾਜ਼
ਹਾਂ ਸ਼ਾਇਦ ਤੁਹਾਡਾ ਉਹ ਘਰ ਨਵਾਂ ਨਵਾਂ ਬਣਿਆ ਨਾ ਮੇ ਬੀ ਤਾਂ ਕਰਕੇ ਗੂੰਜ ਰਹੀ ਹੈ ਹਾਂਜੀ
ਹਾਂ ਹਾਂ ਸ਼ਾਇਦ ਇਸੇ ਵਜਾ ਨਾਲ ਅੱਛਾ ਅੱਛਾ ਜਿਆਦਾ ਤੇ ਨਹੀਂ ਪ੍ਰੋਬਲਮ ਹੋ ਰਹੀ ਕਿਤੇ ਹੋ ਰਹੀ ਹੈ ਪ੍ਰੋਬਲਮ ਕੋਈ
ਨਹੀਂ ਨਹੀਂ ਔਡੀਬਲ ਆਵਾਜ਼ ਸਬ ਸੁਣਾਈ ਦੇ ਰਹੀ ਹੈ ਔਰ ਸੁਣਾਓ
ਸਭ ਠੀਕ ਹੋਰ ਤੁਸੀਂ ਕੀ ਕਰ ਰਹੇ ਹੋ।
ਬਸ ਯਾਰ ਮੈਂ ਤਾਂ ਰੂਮ ਚ ਹੀ ਹਾਂ ਡਿਨਰ ਵਿਨਰ ਅੱਸੀ ਅੱਜ ਕੁਛ ਕੀਤਾ ਨੀ ਅੱਜ ਅਸੀਂ ਮੈਂ ਸ਼ਾਮੀ ਮੋਮੋਜ਼ ਉਹੀ ਨਾ ਅੱਜ ਡਿਨਰ ਨੀ ਕੀਤਾ ਸੀ ਮੋਮੋਸ ਬਣਾ ਲਏ ਸੀ ਸ਼ਾਮੀ ਮੈਂ ਹੀ ਬਣਾਏ ਸੀ। ਤੇ ਮੇਰਾ ਮਨ ਸੀ ਬਹੁਤ ਹਾਂ।
ਅੱਛਿਆ।
ਵੈਜੀਟੇਬਲ ਵਾਲੇ ਵੀ ਬਣਾਏ ਸੀ ਤੇ ਪਨੀਰ ਮੋਮੋਜ਼ ਦੋਨੋ ਬਣਾਏ ਨਾਲ ਮੈਂ ਦੋ ਬਣਾ ਲਈਆਂ। ਫੇਰ ਉਹੀ ਖਾਧਾ ਹੋਇਆ। ਹੋਰ ਬਣਾ ਲਈਦਾ ਆਪਾਂ ਤਾਂ ਘਰ ਇਹੋ ਜੀਆਂ ਚੀਜ਼ਾਂ।
ਵੈਸੇ ਅੱਛਾ ਕੀਤਾ ਤੁਸੀਂ ਘਰ ਬਣਾਈ ਆ ਘਰ ਬਣੀ ਹੋਈ ਚੀਜ਼ ਆਪਣੇ ਤੇਲ ਵੀ ਸਾਰਾ ਵਧੀਆ ਸਾਫ-ਸੁਥਰਾ। ਵਨ ਟਾਈਮ ਯੂਜ ਜਾਂ ਸੈਕਿੰਡ ਟਾਈਮ ਯੂਜ ਕਰੋਗੇ ਬਸ ਬਾਰ ਤੇ ਵਾਰ-ਵਾਰ ਤਲੋ ਓਸੇ ਤੇਲ ਨੂੰ ਰਿਪੀਟ ਕਰੋ। ਫੇਰ ਉਹ ਹੈਲਦੀ ਤੇ ਰਹਿੰਦਾ ਨੀ ਐ ਘਰ ਦੀ ਚੀਜ਼ ਤੇ ਅੱਛੀ ਹੁੰਦੀ। ਅੱਛਾ ਤੁਸੀਂ ਦੋ ਦੋ ਚਟਣੀਆਂ ਵੀ ਬਣਾਈਆਂ।
ਹਾਂ, ਯਾਰ ਬ੍ਰੈਡ ਵੀ ਬਣਾਈ ਸੀ ਇੱਕ ਰੈ ਇੱਕ ਮੈਂ ਰੈਡ ਬਣਾਈ ਸੀ ਟਮੈਟੋ ਵਾਲੀ ਇੱਕ ਮੈਂ ਬਣਾਈ ਸੀ ਗ੍ਰੀਨ। ਦਹੀਂ ਵਗੈਰਾ ਬੋਤ ਵਧੀਆ ਬਣੀ ਹੋਈ ਸੀ।
ਹਾਂ ਬਹੁਤ ਅੱਛਾ ਕਿਸ ਤਰ੍ਹਾਂ ਬਤਾਓ ਜਰਾ ਐ ਗ੍ਰਰੀਨ ਵਾਲੀ ਕਿਸ ਤਰ੍ਹਾਂ ਬਣਾਈ ਤੁਸੀਂ।
ਗਰੀਨ ਵਾਲੀ ਏਦਾਂ ਸੀ ਨਾ ਕਿ ਮੈਂ ਹਾਂ ਗਰੀਨ ਵਾਲਾ ਧਨੀਆਂ ਹੁੰਦਾ ਹਰੀ ਮਿਰਚਾਂ ਤੇ ਕਰਤਾ ਜਿੱਦਾਂ ਚਟਨੀ ਬਣਾਈ ਦੀ ਆਪਾਂ ਓ ਬਣਾ
ਅੱਛਾ।
ਤੇ ਫਿਰ ਮੈਂ ਉਹਦੇ ਵਿੱਚ ਦਹੀਂ ਨੂੰ ਨਾ ਥੋੜਾ ਜਾ ਵਿਸਕ ਕਰਕੇ ਫੈਂਟ ਕੇ ਉਹਦੇ ਚ ਮੈਂ ਗਰੀਨ ਚਟਨੀ ਫਿਰ ਉਪਰੋ ਮੈਂ ਥੋੜੀ ਜੀ। ਰੈੱਡ ਮਿਰਚੀ ਹੂੰ, ਉਹ ਉਹਦੇ ਉੱਪਰ ਥੋੜੀ ਜੀ ਰੈੱਡ ਮਿਰਚੀ ਪਾਈ ਥੋੜਾ ਮੈਂ ਚਾਟ ਮਸਾਲਾ ਪਾਇਆ ਥੋੜਾ ਨਮਕ ਕਾਲੀ ਮਿਰਚ। ਔਰ ਓ ਇੰਨੀ ਸਵਾਦ ਬਣੀ ਬਹੁਤ ਟੇਸਟੀ ਯਾਰ ਮਤਲਬ ਹੋਰ ਮੇਰੀ ਤਾਂ ਮੈਂ ਐਨੀ ਸਾਰੀ ਬਣਾਈ ਓ ਤਾਂ ਖਤਮ ਹੋ ਗਈ ਸਾਰੀ ਮਤਲਬ ਕਿ ਯੂਜ ਹੋਗੀ ਬਟ ਸਭ ਨੇ ਖਾ ਲੀ।
ਤੁਹਾਡੇ ਬਤਾਣ ਨਾਲ ਈ ਓ ਬੜੀ ਲੱਗਦਾ ਪਿਆ ਜੇ ਸਭ ਬਹੁਤ ਟੇਸਟੀ ਬਣੀ ਹੋਏਗੀ। ਇੱਕੋ ਦੋ ਵਾਰ ਬਾਜ਼ਾਰ ਖਾਧੀ ਐ ਤੇ ਉਹ ਮਜ਼ੇਦਾਰ ਨੀ। ਹਾਂਜੀ ਹਾਂ ਹੈਲਦੀ ਤੇ ਘਰ ਦੀ ਚੀਜ਼ ਬੜੀ ਹੈਲਦੀ ਹੂੰ, ਤੇ ਰੈੱਡ ਵਾਲੀ ਕਿਸ ਤਰ੍ਹਾਂ ਬਣਾਈ ਰੈੱਡ ਆਲੀ।
ਯਾਰ ਰੈਡ ਵਾਲੀ ਹਾਂ ਮੈਂ ਦੱਸਦੀ ਆ ਯਾਰ ਰੈਡ ਵਾਲੀ ਏਦਾਂ ਨਾ। ਬਾਰ ਲੋਕ ਬਣਾਂਦੇ ਨੇ ਓ। ਬੋਇਲ ਕਰਕੇ ਟਮਾਟਰਾਂ ਨੂੰ ਔਰ ਮਿਰਚੀ ਵਗੈਰਾ ਨੂੰ ਬਟ ਮੈਂ ਬੋਇਲ ਕੁਛ ਨੀ ਕਰਦੀ ਮੈਂ ਬਸ ਰੈਡ ਟਮੈਟੋ ਪਾਂਦੀ ਆ ਮੈਂ। ਟਮਾਟਰ ਲਿੱਤੇ, ਅਦਰਕ, ਹਰੀ ਮਿਰਚਾਂ, ਲਸਣ। ਚਾਰੋਂ ਚੀਜ਼ਾਂ ਨੂੰ ਮੈਂ ਬੀਟ ਕਰਤਾ ਪ੍ਰੋਪਰਲੀ ਚਟਨੀ ਬਣਾਤੀ ਉਸ ਤੋਂ ਬਾਅਦ ਏ ਚ ਮੈਂ ਨਿੰੰਬੂ ਪਾਇਆ ਬਸ ਰੈਡੀ ਔਰ ਕੁਛ ਵੀ ਨੀ, ਅਰੋਮਾ ਨਾ ਉਹਦੀ ਜੋ ਖੁਸ਼ਬੂ ਐ। ਪੁੱਖ ਲੱਗਣ ਲੱਗ ਜਾਏਗੀ। ਆਓਗੇ ਆਓਗੇ
ਤੁਸੀਂ ਤੇ ਬੜਾ ਵਧੀਆ ਡਿਨਰ ਖਾਂਦੇ ਫਿਰ ਅੱਜ ਹੈਲਦੀ ਡਿਨਰ। ਇਕ ਤੇ ਅੱਜ ਕੱਲ੍ਹ ਸਾਰਿਆਂ ਨੂੰ ਮੋਮੋ ਪਸੰਦ ਵੀ ਬੜੇ ਐ। ਕੁਛ ਚਟਨੀਆਂ ਦੀ ਵਜ੍ਹਾ ਨਾਲ ਪਸੰਦ ਐ। ਤੇ ਤੁਸੀਂ ਚਟਨੀਆਂ ਵੀ ਬੋਤ ਵੈਸੇ ਸੁਨਣ 'ਚ ਵੀ ਬੋਤ ਅੱਛੀ ਲੱਗ ਰਹੀ ਐ। ਅੱਛਾ ਅਦਰਕ ਨੀ ਪਾਇਆ ਤੁਸੀਂ ਚਟਨੀ 'ਚ। ਪਾਇਆ ਤੇ ਐ। ਅਦਰਕ ਪਾਇਆ ਸੀ ਤੁਸੀਂ ਐ ਰੈਡ ਚਟਨੀਆਂ 'ਚ।
ਹਾਂ -ਹਾਂ ਅਦਰਕ, ਲਸਨ। ਹੋਰ ਅਸੀ ਹਰੀ ਮਿਰਚਾਂ, ਟਮਾਟਰ ਮਤਲਬ ਫੋਰ ਐ ਚਾਰ ਚੀਜ਼ਾਂ ਸੀ। ਬਾਕੀ ਉਪਰੋਂ ਨਿੰਬੂ ਨਿਚੋੜਤਾ। ਕਾਲਾ ਨਮਕ ਪਾ ਦੋ, ਥੋੜਾ ਵਾਈਟ ਵਾਲਾ ਪਾ ਦੋ। ਅਗਰ ਏਚ ਵੀ ਚਾਟ ਮਸਾਲਾ ਪਾਣਾ ਤੇ ਪਾਦੋ। ਅੱਛਾ ਲੱਗਦਾ ਐ।
ਬੋਤ ਵਧੀਆ- ਬੋਤ ਵਧੀਆ। ਦਿਲ ਕਰਦਾ ਪਿਆ ਮੈਂ ਵੀ- ਟਰਾਈ ਕਰਾਂ। ਵੈਸੇ ਮੈਂ ਨਾ ਇੱਕ ਦੋ ਵਾਰ ਬਣਾਈ ਐ। ਐ ਮੋਮੋਜ਼- ਮੋਮੋਸ ਵੀ ਬਣਾਏ। ਚਟਨੀਆਂ ਵੀ ਬਣਾਈਆਂ। ਪਰ ਜੋ ਚਟਨੀ ਤੁਸੀਂ- ਤਾਂ ਰੇ ਨਾ ਰੈਡ ਵਾਲੀ, ਇਸ ਤਰ੍ਹਾਂ ਨੀ ਮੈਂ ਬਣਾਈ। ਬਟ ਮੈਂ ਹੁਣ ਬਣਾਵਾਂਗੀ ਜ਼ਰੂਰ।
ਅੱਛਾ ਤੁਸੀਂ ਬੋਆਇਲ ਕਰਕੇ ਬਣਾਈ ਹੋਏਗੀ ਨਾ।
ਹਾਂ ਬੋਇਲ ਕੀਤੀ ਫੇਰ ਓਹਦੇ ਉੱਪਰੋਂ ਮੈਂ ਨਾ- ਬੋਆਇਲ ਕਰਨ ਦੇ ਬਾਦ ਓਹਦੇ ਉੱਪਰੋਂ ਨਾ ਓਹਦੀ ਛਿੱਲੜ ਉਤਾਰ ਲਈ। ਫੇਰ ਓ ਜੇੜਾ ਟਮੈਟੋ- ਸੀ ਬੋਇਲ ਹੋਏ ਦਾ ਓਹਨੂੰ ਮੈਸ਼ ਕੀਤਾ। ਮੈਸ਼ ਕੀਤਾ ਵਿੱਚ ਮੈਂ ਨਾ- ਲਾਲ ਮਿਰਚਾਂ ਵੀ ਉਬਾਲੀਆਂ ਸੀ। ਓ ਵੀ ਸਾਰਾ ਕੁਛ ਮੈਂ ਨਾ ਗ੍ਰਾਇੰਡ ਕਰ ਲਿਆ। ਠੰਡਾ ਕਰਕੇ- ਠੰਡਾ ਕਰਕੇ। ਮਤਲਬ ਦੋਨੋ ਚੀਜ਼ਾਂ ਓਹਦੀ ਛਿੱਲੜ ਉਤਾਰੀ, ਦੋਨੋ- ਚੀਜ਼ਾਂ ਨੂੰ ਠੰਡਾ ਕਰਕੇ ਗ੍ਰਾਇੰਡ ਕੀਤਾ। ਉਸ- ਗ੍ਰਾਇੰਡ ਕਰਨ ਦੇ ਵਿੱਚ ਮੈਂ ਥੋੜ੍ਹਾ ਜਿਹਾ ਓ ਵੀ ਪਾਤਾ ਸੀ ਲਸਣ- ਥੋਮ। ਮਤਲਬ ਕੀ ਥੂਮ ਵੀ ਪਾਇਆ ਥੋੜ੍ਹਾ ਜਿਹਾ ਅਦਰਕ। ਅਦਰਕ ਮੈਂ ਘੱਟ ਪਾਇਆ। ਤੇ ਕਾਲਾ ਨਮਕ, ਵਾਈਟ ਨਮਕ ਵੀ ਪਾਇਆ ਥੋੜਾ ਜਿਹਾ। ਤੇ- ਕਾਫੀ ਮਤਲਬ ਓ ਵੀ ਅੱਛੀ ਬਣਦੀ ਐ। ਬਟ ਓ ਰੈਡ ਚਿੱਲੀ ਐ ਨਾ। ਓ ਥੋੜ੍ਹੀ ਤੇਜ਼ ਲੱਗਦੀ ਐ। ਤੇ ਬੱਚਿਆਂ ਨੇ ਖਾਧੀ ਨੀ। ਬੱਚਿਆਂ ਨੂੰ ਸਵਾਦ ਤੇ ਬੋਤ ਲੱਗ ਰਹੀ ਸੀ। ਮਗਰੋਂ ਓਨਾਂ ਨੇ ਬੁਰਾ ਹਾਲ ਕੀਤਾ ਕਦੀ ਅੱਖਾਂ' ਚੋਂ ਪਾਣੀ ਆ ਰਿਆ। ਕਦੀ ਪਾਣੀ ਮੰਗ ਰਹੇ ਨੇ। ਤੇ ਓ ਥੋੜ੍ਹਾ ਮੈਨੂੰ ਅੱਛਾ ਨੀ ਲੱਗਿਆ। ਮੈਂ ਕਿਆ ਏਨਾਂ ਨੂੰ ਬੜੀ ਚਿਲੀ ਲੱਗ ਰਹੀ ਐ। ਪਰ ਹੁਣ ਤੁਸੀਂ ਜੋ ਤੁਸੀਂ ਰੈਸਪੀ ਬਤਾ ਰਹੇ ਓ ਇਹਦੀ। ਮੈਂ ਹੁਣ ਐ ਟਰਾਈ ਕਰ-
ਹਾਂ ਯਾਰ ਐ। ਐ ਤਾਂ ਜਲਦੀ ਵੀ ਬਣ ਜਾਂਦੀ ਇਹਨੂੰ ਉਬਾਲਣ ਦੀ ਵੀ ਲੋੜ ਨੀ ਐ। ਮੈਂ ਵੀ ਨਾ ਰੈਡ- ਐਡੇ ਕਰਕੇ ਨੀ ਬਣਾਈ ਰੈਡ ਵਾਲੀ ਨਾ। ਸਾਡੇ ਘਰ ਕੋਈ ਖਾਂਦਾ ਈ ਨੀ ਐਡੀ ਮਿਰਚਾਂ।
ਅੱਛਾ ਫਿਰ ਤੇ ਬੋਤ ਵਧੀਆ ਤੁਸੀਂ ਗ੍ਰੀਨ ਚਿੱਲੀ- ਪਈ ਤੇ ਜਾਦਾ ਅੱਛਾ ਲੱਗ ਰਿਆ। ਅੱਛਾ ਮੋਮੋਜ਼ ਦਾ ਕੋਈ ਅਲੱਗ- ਚਾ ਮੈਂ ਓ ਦੇਖਕੇ ਸਟਫਿੰਗ ਦੇ ਸੀ ਪਨੀਰ ਵਾਲੇ ਦੀ।
ਯਾਰ ਪਨੀਰ ਵਾਲੇ ਦੀ ਸਟਫਿੰਗ ਤਾਂ ਮੈਂ ਕੀ ਨਾਮ ਕੈਂਦੇ ਐ। ਮੈਂ ਥੋੜੇ ਜਿਹੇ ਪਿਆਜ ਔਰ- ਓ ਗਾਜਰ ਥੋੜ੍ਹੀ ਜੀ ਸੋਟੇ ਕੀਤੀ ਸੀ ਮੈਂ। ਤੇ ਬਸ- ਥੋੜੀ ਜੀ। ਉਸ ਨਾਲ ਈ ਮੈਂ ਪਨੀਰ ਪਾ ਤਾ ਓਹਦੇ ਵਿੱਚ ਤੇ ਨਮਕ ਪਾਇਆ। ਥੋੜਾ ਜ ਓ ਮੀਟ ਮਸਾਲਾ ਹੁੰਦਾ ਨਾ ਓ ਪਾ ਕੇ ਥੋੜਾ ਜਿਆ ਸੋਟ- ਤੇ ਕੀਤਾ ਤੇ ਮੈਂ ਓ ਠੰਡੀ ਕਰਤੀ ਸਬਜ਼ੀ। ਸਬਜ਼ੀ ਨਾ ਹਮੇਸ਼ਾ ਜਦੋਂ ਵੀ ਤੁਸੀਂ ਮੋਮੋਜ਼ ਵੈਨੇਵਰ ਬਣਾਓਗੇ ਤੇ ਸਬਜ਼ੀ ਹਮੇਸ਼ਾ ਠੰਡੀ ਹੋ ਜਾਨ ਦਿਓ ਪ੍ਰੋਪਰ ਫੇਰ ਮੋਮੋਸ ਵਿਚ ਸਟਫ ਕਰੀਓ ਨ‌ਈ ਤਾਂ ਨਾ ਨਾ ਸਟੱਫ ਹੋਏਗਾ ਮੋਮੋਜ਼ ਵੀ ਫਟ ਜਾਣਗੇ ਕਿਉਂਕਿ ਓਦੀ ਗਰਮ ਗਰਮ ਚੀਜ਼ ਹੋਏਗੀ ਨਾ ਤੁਸੀਂ ਓਨੂੰ ਪ੍ਰੋਪਰਲੀ ਫਿਲ ਨੀ ਕਰ ਪਾਓਗੇ। ਕਦੀ ਤੁਆਡਾ ਮਨ ਕੀਤਾ ਮੈਂ ਇ ਮੈਂ ਮਤੇ ਕੇਐ ਮੇਰੇ ਨਾਲ ਇੱਕ ਇਕਸ ਪੀਰੀਅੰਸ ਹੋ ਗਿਐ ਕਿ ਮੇਰੇ ਕੋਲੋਂ ਏ ਗਲਤੀ ਹੋ ਗਈ ਸੀ ਮੈਨੂੰ ਇੱਕਦਮ ਯਾਦ ਆ ਗਈ ਮੈਂ ਤੁਆਨੂੰ ਦੱਸਦੀ ਐ ਅਗਰ ਕਦੀ ਟਰਾਏ ਕਰੋ। ਮੈਂ ਥੋੜ੍ਹੀ ਜਲਦੀ ਚ ਸੀ ਤੇ ਮੈਂ ਕੈ ਚੱਲ ਮੈਂ ਕਰ ਦੇੰਦੀ ਆਂ, ਹਾਂ।
ਧਿਆਨ ਰੱਖਾਂਗੀ, ਗਰਮ ਨੀ ਪਾਵਾਂਗੇ ਥੋੜ੍ਹਾ ਠੰਡਾ ਕਰਾਂਗੇ। ਔਰ ਐਹ ਗ ਐਨਾ ਤੁਐਡੀ ਗੱਲ ਮੈਨੂੰ ਬੜੀ ਅੱਛੀ ਲੱਗੀ ਏ, ਘੱਰ ਹੀ ਤੁਸੀਂ ਮੋਮੋ ਬਣਾਏ। ਦੋਨੋ ਚਟਣੀਆਂ ਵੀ ਬਣਾਈਆਂ, ਬੱਚੇ ਵੀ ਖ਼ੁਸ਼। ਔਰ ਸਾਰੀ ਚੀਜ਼ਾਂ ਇੰਨੀ ਸਾਫ ਸੁਥਰੀ, ਔਰ ਜੋ ਸੈਟਿਸ ਕਿ ਅਸੀਂ ਆਪਣੇ ਹੱਥ ਦੀ ਚੀਜ਼ ਬਣਾ ਕੇ ਬੱਚੇ ਨੂੰ ਖਿਲਾ ਰੇ ਆਂ। ਓਹ ਹੋਰ ਜਗ੍ਹਾ ਤੋਂ ਨਹੀਂ ਖਿਲਾ ਰੇ, ਐ ਤੇ ਮੈਨੂੰ ਅੱਛਾ ਲੱਗੀ ਕਰਦੇ। ਮੈਂ ਵੀ ਜ਼ਰੂਰ ਟਰਾਈ ਕਰਾਂਗੀ, ਹੁਣ ਓ ਜੇੜੀ ਮੈਂ ਪੈਲਾਂ ਚਟਨੀ ਅੱਛਾ ਅੱਛਾ ਖੁਸ਼ ਸੀ ਸਾਰੇ ਕਾਤੀ ਨਾ ਸਾਭਣੇ।
ਹਾਂ, ਨਹੀਂ ਤਾਂ ਕੋਈ ਪਾਪਾ ਮੇਰੇ ਖਾਂਦੇ ਨੀ ਹੈ, ਬਾਰੋਂ ਕਦੀ ਵੀ ਨੀ ਖਾਣਗੇ ਓਹ ਬਟ ਘਰ ਬਣਾਏ ਆ ਤੇ ਓਨਾਂ ਨੇ ਮੇਰੇ ਕੋਲ ਦੋ ਵਾਰੀ ਮੰਗੇ ਕਿ ਮੈਨੂੰ ਹੋਰ ਦੇ ਦਾ, ਮੈਂ ਕਿਆ ਠੀਕ ਹੈ ਮਤਲਬ ਅਛੇ ਬਣ ਗਏ ਐ।
ਹਾਂ, ਐਕਚਲੀ ਸਹੀ ਗੱਲ ਏ ਟੇਸਟੀ ਵੀ ਸੀ, ਤੁਸੀਂ ਕੈ ਰੇ ਤੇ ਹਾਈਜੀਨਿਕ ਵੀ ਹੈ। ਘਰ ਦੀ ਬਣੀ ਚੀਜ਼ ਇਸੇ ਕਰਕੇ ਫੇਰ ਸਭ ਨੇ ਖੁਸ਼ ਹੋ ਕੇ ਖਾ ਲੇ ਐ।
ਹੋਰ, ਯਾਰ ਮੇਰੀ ਗੱਲ ਸੁਣੋ ਯਾਰ ਤੁਐਡੇ ਓਥੇ ਕਲਾੜੀ ਮਿਲਦੀ ਐ ਨਾ।
ਹਾਂ, ਹਾਂ।
ਤੇ ਓਹ ਤੁਸੀਂ ਕਿੱਦਾਂ ਬਣਾੰਦੇ ਔ? ਓਹ ਕਿੱਦਾਂ ਬਣਾੰਦੇ ਤੁਸੀਂ ਗਰ ਮੈਂ ਇੱਕ ਵਾਰੀ ਲੈ ਕੇ ਆਈ ਸੀ, ਮੇਰੇ ਕੋਲ ਬਣੀ ਨੀ ਯਾਰ ਮੇਰੇ ਤੋ ਸਾਰੀ ਖਰਾਬ ਹੋ ਗੀ
ਕਲਾੜੀ ਤੁਸੀਂ ਖਰਾਬ ਕਿਉਂ ਹੂਈ ਮਤੇ ਕਿ ਜਿਸ ਤਵੇ ਉੱਪਰ ਕੀ ਪਾਯਾ ਪੈਲਾਂ, ਘਿਉਂ ਪਾਯੈ, ਜੈਦਾ ਪਾਯੈ ਘਿਉਂ?
ਘਿਓ ਯਾ ਤੇਲ ਜੈਦਾ ਔਇਲ ਪਾਯੈ।
ਹਾਂ, ਇੱਕ ਦੋ ਚਮਚ ਜੋ ਪਾੰਦੇ ਆਂ ਆਪਾਂ ਓਨੂੰ ਲਾਈਕ ਪ੍ਰੈਸ ਕਰਨ ਲਈ ਯਾ ਓਨੂੰ ਬਣਾਣ ਲਈ ਥੋੜ੍ਹਾ ਜਾ ਘਿਓ ਤਾਂ ਚਾਈਦਾ ਹੀ ਸੀ ਓਹ ਤਾਂ ਮੈਂ
ਬਸ ਏਥੇ ਸਾਡੇ ਕੋਲ ਗਲਤੀ ਹੁੰਦੀ ਏ, ਮੈਂ ਤੁਆਨ ਦੱਸਾਂ। ਪੈਲਾਂ ਮੈਂ ਵੀ ਬੜਾ ਓਇਲ, ਘਿਓ ਸ਼ਿਓ ਜੋ ਵੀ ਪਾਣੈ ਕਈ ਕਈ ਵਾਰ ਘਿਓ ਵੀ ਪਾ ਲੈਂਦੀ ਸੀ। ਕਈ ਵਾਰ ਤੇਲ ਵੀ ਸਾੜ ਕੇ ਪਾ ਲੈਂਦੀ ਸੀ, ਪਰ ਓਹ ਜੈਦਾ ਪਾਣੇ ਦੀ ਵਜ੍ਹਾ ਨਾਲ ਨਾ ਓ ਅੱਛੀ ਨੀ ਬਣ ਪਾੰਦੀ ਸੀ ਖੁੱਦ ਵੀ ਬੜੀ ਓਇਲੀ ਹੁੰਦੀ ਏ। ਏ ਫਿਰ ਇਸ ਵਾਰ ਨਾ ਮੇਰੇ ਹਸਬੈਂਡ ਨੇ ਮੈਨੂੰ ਕਿਆ ਕਿ ਤੂੰ ਜੈਦਾ ਤੇਲ ਨੀ ਪਾਯਾ ਕਰ, ਘੱਟ ਪਾ ਕੇ ਦੇਖ। ਮੈਂ ਨਾ ਬੜਾ ਥੋੜਾ ਜਾ ਤੇਲ ਪਾਯਾ, ਤੇ ਕਿਲਾਰੀ ਵਿੱਚ ਤ ਮੈਂ ਪ੍ਰੈਸ ਪ੍ਰੈਸ ਕਰਨਾ ਪੈਂਦੈ ਨਮਕ ਲਗਾ ਕੇ ਨਾ। ਕਲਾੜੀ ਤਵੇ ਤੇ ਰੱਖੀ, ਪ੍ਰੈਸ ਕੀਤਾ। ਤੇ ਓ ਅੱਛੀ ਬਣ ਗਈ, ਬੌਤ ਅੱਛੀ ਬਣੀ। ਉਲਟਾ ਐੰਝ ਲੱਗ ਰਿਹਾ ਸੀ, ਜਿਸ ਤਰ੍ਹਾਂ ਮੈਂ ਥੋੜ੍ਹਾ ਤੇਲ ਪਾਯੈ ਜਦੋਂ ਮੈਂ ਕਲਾੜੀ ਬਣਾ ਕੇ ਚੁੱਕੀ ਨਾ ਤੇ ਉਹ ਤਵੇ ਉਪਰ ਜਿਆਦਾ ਲੱਗਦਾ ਪਿਆ ਸੀ, ਮੀਨਸ ਕਿ ਕਲਾੜੀ ਨੇ ਵੀ ਛੱਡਿਆ ਆਪਣਾ।
ਆਪਣਾ ਵੀ ਛੱਡਿਆ ਮੈਂ ਏਦਾਂ ਈ ਕਰਾਂਗੀ ਯਾਰ ਮੇਰੇ ਤਾਂ ਸਾਰੀ ਖ਼ਰਾਬ ਹੋਗੀ, ਉਹ ਏਡੀ ਮਤਲਬ ਮੈਨੂੰ ਲੱਗਦਾ ਈ ਉਹ ਕੁਆਲਿਟੀ ਵੀ ਓਦੀ ਅੱਛੀ ਨੀ ਸੀ ਮੈਨੂੰ ਨੀ ਪਤਾ ਉਸ ਟੈਮ ਮੈਂ ਤੁਆਡ ਤੁਆਡੇ ਕੋਲੋਂ ਮੰਗਵਾਵਾਂਗੀ, ਮੈਨੂੰ ਪੈਚਾਣ ਨੀ ਐ ਨਾ।
ਕੇ ਦਾਂਗੀ। ਕੁਆਲਿਟੀ ਉੱਪਰ ਵੀ ਡਿਪੈਂਡ ਕਰਦੈ, ਐਵੀ ਗੱਲ ਠੀਕ ਐ। ਔਰ ਜਿਆਦਾ ਪੁਰਾਣੀ ਕਲਾੜੀ ਨੀ ਲੈਣੀ, ਜਿਆਦਾ ਪੁਰਾਣੀ ਨੀ ਲੈਣੀ। ਕਲਾੜੀ ਹੋਏ, ਤਿੰਨ-ਚਾਰ ਤਿੰਨ-ਚਾਰ ਦਿਨ ਪੁਰਾਣੀ। ਤਾਂ ਬੜੀ ਅੱਛੀ ਬਣਦੀ ਏ, ਬੜੀ ਅੱਛੀ ਫਲੇਵਰ ਵੀ ਬੜਾ ਅੱਛੈ। ਪਨੀਰ ਈ ਏ ਇੱਕ ਤਰੀਕੇ ਦਾ, ਜ਼ਿਆਦਾ ਪੁਰਾਣਾ ਖਾਓਗੇ ਤੇ ਅੱਛਾ ਹੀ ਨਹੀਂ ਲੱਗੇਗਾ। ਮੈਂ ਭੇਜਾਂਗੀ ਤੁਹਾਨੂੰ ਕਲਾੜੀ, ਮੈਂ ਭੇਜਾਂਗੀ। ਤਾਂ ਫੇਰ ਤੁਸੀਂ ਉਹ ਬਨਾਣਾ। ਚਲੋ ਹੋਰ ਸੁਣਾਓ। ਡਿਨਰ ਤੇ ਤੁਸੀਂ ਕਰ ਲਿਆ ਮੋਮੋ ਦਾ।
ਆ ਰਹੀ, ਮੈਂ ਤੁਹਾਨੂੰ ਕਰਦੀ ਆਂ। ਹੈਲੋ, ਮੈਨੂੰ ਹਾਂ, ਓਕੇ।
ਓਕੇ।